ਹੈਲ। ਸਸਰੀ ਕਾਲ ਜੀ। ਠੀਕ ਹੋ?
ਹਾਂਜੀ। ਹੋਰ ਕੀ ਹਾਲ ਏ ਤੁਹਾਡਾ?
ਵਧੀਆ, ਬਸ ਤੁਸੀਂ ਦੱਸੋ?
ਬਸ ਵਧੀਆ। ਹੋਰ ਕੀ ਕਰ ਰੇ ਸੀ?
ਕੁਛ ਨੀ ਬਸ ਹਲੇੇ ਤੇ ਟੀਵੀ ਵੇਖ ਰਹੀ ਸੀ ਮੈਂ ਮੂਵੀ ਆ ਰਹੀ ਸੀ ਬਹੁਤ ਅੱਛੀ।
ਅੱਛਾ-ਅੱਛਾ। ਤੁਹਾਨੂੰ ਡਿਸਟਰਬ ਤੇ ਨੀ ਕੀਤਾ ਫਿਰ ਮੈਂ?
ਨਹੀਂ- ਨਹੀਂ ਕੋਈ, ਐਸੀ ਕੋਈ ਗੱਲ ਨੀ।
ਹੋਰ ਡਿਨਰ ਹੋ ਗਿਆ?
ਨੀ ਹਲੇ ਨੀ ਕੀਤਾ।
ਅੱਛਾ ਤੁਸੀਂ ਵੀ ਲੇਟ ਕਰਦੇ ਔ?
ਹਾਂਜੀ ਸਾਡੇ ਘਰ ਲੇਟ ਹੀ ਹੁੰਦੈ
ਅੱਛਾ ਤੇ ਤੁਸੀਂ ਕੁਕਿੰਗ ਵਗੈਰਾ ਕਰ ਲੈਂਦੇ ਔ?
ਨਈ ਹਲੇ ਤਾਂ ਬਸ ਥੋੜਾ ਬਹੁਤ ਹੀ ਕੁਛ ਮੈਗੀ, ਪਾਸਤਾ ਵਗੈਰਾ ਕੁਛ ਐਵੇਂ
ਅੱਛਾ- ਅੱਛਾ
ਹੂੰ ਮਤਲਬ ਇੱਕ ਪੁਰੀ ਮੀਲ ਤੇ ਨੀ ਬਣਾਨੀ ਆਂਦੀ
ਅੱਛਾ, ਕੋਈ ਗੱਲ ਨੀ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਬਸ ਵਧੀਆ ਮੈਂ ਕਿਹਾ ਚੱਲ ਬੈਠੇ ਆ ਗੱਲ ਹੀ ਕਰ ਲੀਏ ਬੜੇ ਦਿਨ ਹੋਗੇ ਤੁਹਾਡੇ ਨਾਲ ਗੱਲ ਹੀ ਨੀ ਹੋਈ ਸੀ।
ਅੱਛਾ
ਹਾਂ ਤੁਸੀਂ ਕਿੱਥੇ ਘੁੰਮਣ ਗਏ ਦੇ ਸੀ?
ਹਾਂਜੀ ਮੈਂ ਗਈ ਸੀ।
ਅੱਛਾ! ਤਾਂ ਹੀ ਮੈਂ ਕਵਾ ਤੁਸੀਂ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਚੁੱਕਿਆ ਨੀ ਫੋਨ। ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਛੁੱਟੀਆਂ ਹੈਗੀਆਂ ਨੇ ਬਈ ਘੁੰਮਣ ਗਏ ਦੇ ਹੋਣਗੇ। ਅੱਛਾ ਕਿੱਥੇ ਘੁੰਮ ਕੇ ਆਏ ਔ?
ਸੀ ਅਸੀਂ ਉਦੇ ਗਏ ਸੀ ਪੰਜਾਬ ਅਨੰਦਪੁਰ ਸਾਹੇਬ।
ਅੱਛਾ ਦਰਸ਼ਨ ਕਰਕੇ ਆਏ ਔ ਸਾਰੇ ਗੁਰਦਵਾਰਿਆਂ ਦੇ।
ਹਾਂਜੀ
ਅੱਛਾ ਤੇ ਕੀ ਕਹਿੰਦੇ ਕਿਹੜੇ-ਕਿਹੜੇ ਗੁਰਦੁਆਰੇ ਗਏ ਸੀਗੇ ਤੁਸੀਂ?
ਉਦੇ ਤੇ ਕਾਫ਼ੀ ਸਾਰੇ ਗੁਰਦੁਆਰੇ ਸੀ ਲੋਕਲ ਫਿਰ ਉੱਥੋਂ ਫਿਰ ਦੋ ਦਿਨ ਫਤਿਹਗੜ੍ਹ ਸਾਹਿਬ ਚਲੇ ਗਏ ਉੱਥੇ ਵੀ ਗੁਰਦੁਆਰੇ ਸੀ ਰੁਕੇ ਸੀ ਦੋ ਦਿਨ
ਅੱਛਾ-ਅੱਛਾ ਫਤਿਹਗੜ੍ਹ ਸਾਹਿਬ ਉਹੀ ਔ ਗੁਰਦੁਆਰਾ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ।
ਹਾਂਜੀ, ਹਾਂਜੀ ਉਹੀ ਠੰਡਾ ਬੁਰਜ ਏ ਜਿਧਰ
ਅੱਛਾ, ਅੱਛਾ ਤੁਸੀਂ ਠੰਡੇ ਬੁਰਜ ਤੇ ਵੀ ਹੋ ਆਏ ਤੇ ਉਹ ਲਾਗੇ ਹੀ ਆ ਦੂਰ ਐ।
ਹਾਂ ਉਹ ਤੇ ਗੁਰੂਦਵਾਰੇ ਚ ਹੀ ਐ।
ਅੱਛਾ, ਅੱਛਾ, ਅੱਛਾ ਕੋਈ ਨੀ ਮੈਂ ਨਾ ਜਾਵਾਂਗੀ ਮੈਂ ਕਿਹਾ ਚਲੋ ਪੁੱਛੀਏ ਵੀ ਤੁਸੀਂ ਗਏ ਹੋਵੋਗੇ ਪੁੱਛੀਏ ਗੁਰਦੁਆਰੇ ਕਿਹੋ ਜਹੇ ਨੇ ਉੱਥੇ ਵਧੀਆ ਨੇ
ਹਾਂ ਗੁਰਦੁਆਰੇ ਤੇ ਹਾਂ ਵੋਕਿੰਗ ਡਿਸਟੈਂਸ ਤੇ ਹੀ ਨੇ ਆ ਸ ਪਾਸ ਗੁਰਦੁਆਰੇ ਹਾਂ ਰੂਮ ਵੀ ਅੱਛੇ ਮਿਲ ਜਾਂਦੇ ਨੇ
ਅੱਛਾ, ਅੱਛਾ ਤੇ ਗੁਰਦੁਆਰੇ ਦੇ ਕੋਲ ਹੀ ਸਭ ਕੁਛ ਮਿਲ ਜਾਂਦਾ ਐ
ਹਾਂਜੀ, ਹਾਂਜੀ ਸਭ ਕੁਛ ਮਿਲ ਜਾਂਦਾ
ਅੱਛਾ ਤੁਸੀਂ ਫੇਰ ਕਿੰਨੇ ਦਿਨ ਲਗਾ ਕੇ ਆਏ ਹੋ
ਅਸੀਂ ਪੂਰੀ ਟ੍ਰਿਪ ਤੇ ਸਾਡੀ ਸੀ ਅੱਠ ਦਿਨ ਦੀ ਜਿਨਾਂ ਚੋਂ ਦੋ ਦਿਨ ਫਤਿਹਗੜ੍ਹ ਸਾਹਿਬ
ਅੱਛਾ, ਅੱਛਾ ਟ੍ਰਿਪ ਹੈਗਾ ਐ ਦਸ ਦਿਨ ਦਾ
ਹਾਂਜੀ, ਹਾਂਜੀ
ਅੱਛਾ, ਅੱਛਾ ਚਲੋ ਵਧੀਆ ਬਹੁਤ ਵਧੀਆ ਐ ਅਸੀਂ ਵੀ ਇਸ ਵਾਰ ਗਏ ਸੀ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਤੇ ਛੁੱਟੀਆਂ ਸੀ ਨਾ ਬੱਚਿਆਂ ਦੀ ਤੇ ਇਸ ਵਾਰ ਉੱਥੇ ਹੀ ਬਹੁਤ ਸੰਗਤ ਹੈਗੀ ਸੀ
ਅੱਛਾ ਫੇਰ ਹੋ ਗਏ ਸੀ ਦਰਸ਼ਨ ਈਜ਼ਲੀ
ਨਹੀਂ, ਨਹੀਂ ਅਸੀਂ ਰਾਤੀ ਸਾਢੇ ਬਾਰਾਂ ਵਜੇ ਬੈਠੇ ਆ ਦਰਸ਼ਨ ਕਰਨ ਵਾਸਤੇ ਮਤਲਬ ਖੜੇ ਹੋਏ ਆ ਤੇ ਸਾਡਾ ਨ ਅਸੀਂ ਸਵੇਰੇ ਸਾਢੇ ਚਾਰ ਵਜੇ ਬਾਹਰ ਨਿਕਲੇ ਆਂ। ਸੰਗਤ ਸੀ, ਹਾਂਜੀ- ਹਾਂਜੀ। ਕਿਉਂਕਿ ਨਾ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਨਾ ਤੇ ਹਰ ਅ ਸਟੇਟ ਦੇ ਬੰਦੇ ਆਏ ਹੋਏ ਸੀ।
ਹੂੰ -ਹੂੰ।
ਤੇ ਤੁਹਾਨੂੰ ਪਤਾ ਹਾਂਜੀ, ਤੇ ਤੁਹਾਨੂੰ ਪਤਾ ਵੀ ਹੋਣਾ ਉੱਥੇ ਚਾਰ ਦਰਵਾਜ਼ੇ ਬਣੇ ਹੋਏ ਨੇ। ਚਾਰੋ ਧਰਮਾਂ ਆਸਤੇ ਬਣਾਏ ਦੇ ਨੇ ਬਈ ਕੋਈ ਭੇਦਭਾਵ ਨਹੀਂ ਹੈਗਾ। ਬਸ ਉੱਥੇ ਸਾਨੂੰ ਵੀ ਪਤਾ ਨੀ ਲੱਗਾ ਅਸੀ ਵੀ ਪਾ ਚਾਰ ਦਿਨ ਲਗਾ ਕੇ ਆਏ ਆਂ, ਬੜਾ ਆਨੰਦ ਆਇਆ ਸੀ ਹਾਂਜੀ। ਥੋੜੇ ਮਾਰਕੀਟ ਵਗੈਰਾ ਵੀ ਘੁੰਮੇ ਸ਼ੋਪਿੰਗ ਕੀਤੀ
ਅੱਛਾ ਔਰ ਗੁਰਦੁਆਰਾ ਦੇ ਵੀ ਦਰਸ਼ਨ ਕੀ- ਤੇ ਸੀ ਜੋ ਆਸੇ- ਪਾਸੇ ਨੇ।
ਨਹੀਂ- ਨਹੀਂ ਅਸੀਂ ਗਏ ਨੀ ਹੈਨਾ, ਉੱਥੇ ਅਸੀਂ ਪਾਠ ਰਖਵਾਇਆ ਸੀ ਅਸੀਂ ਪਾਠ ਦਾ ਭੋਗ ਪੈਣਾ ਸੀ ਫੇਰ ਅਸੀਂ ਤਾਂ ਤਿੰਨ ਦਿਨ ਦਰਬਾਰ ਸਾਹਿਬ ਵੀ ਰੁਕੇ ਸੀ। ਹਾਂ ਅਸੀਂ, ਹਾਂਜੀ ਫਤਿਹਗੜ ਸਾਹਿਬ ਜ਼ਰੂਰ ਹੋ ਕੇ ਆਏ ਸੀ। ਅਸੀਂ ਵੀ, ਕੰਧ ਸਾਹਿਬ ਗਏ ਸੀ ਅਸੀਂ ਬਾਬਾ ਬੁੱਢਾ ਜੀ ਦੇ ਗਏ ਸੀ ਬਸ ਜ਼ਿਆਦਾਤਰ ਨੀ ਗਏ ਜੋ ਥੋੜੇ ਬਹੁਤ ਕੋ ਲ ਹੈਗੇ ਸੀ ਉੱਥੇ ਹੀ ਹੋ ਕੇ ਆਏ ਸੀ, ਤੁਹਾਡੇ ਪਿੱਛੇ ਸ਼ੋਰ ਬੜਾ ਆ ਰਿਹਾ ਹੈ, ਹਾਂਜੀ। ਥੇ ਹੈਗੇ ਹੋ ਤੁਸੀਂ?
ਹਾਂ ਬਸ ਏਧਰ ਥੋੜਾ ਭੂਆ ਵਗੈਰਾ ਆਈ ਦੀਆਂ ਤੇ ਬੱਚੇ ਨੇ ਥੋੜਾ ਸ਼ੋਰ ਕਰਦੇ ਪਏ ਨੇ।
ਅੱਛਾ- ਅੱਛਾ ਹਾਂ ਛੁੱਟੀਆਂ ਨੇ ਨਾ ਛੁੱਟੀਆਂ ਤੇ ਬਈ ਆਣਾ ਹੀ ਏ ਸਾਰੇਆਂ ਨੇ।
ਹੂੰ-ਹੂੰ।
ਤੁਸੀਂ ਨੀ ਗਏ ਇਸ ਵਾਰ ਆਪਣੇ ਨਾਨਕੇ?
ਨਹੀਂ- ਨਹੀਂ ਇਸ ਵਾਰ ਫੇਰ ਉਹੀ ਓਧਰ ਚਲੇ ਗਏ ਸੀ ਨਾ ਗੁਰੂਦੁਆਰੇ ਦਰਸ਼ਨ ਵਗੈਰਾ ਕਰਨ ਇਸ ਲਈ ਨਾਨੀ ਘਰ ਨੀ ਗਏ?
ਠ ਅੱਛਾ- ਅੱਛਾ, ਹੋਰ ਸੁਣਾਓ?
ਤੁਹਾਡੇ ਪਿੱਛੋਂ ਵੀ ਸ਼ੋਰ ਆ ਰਿਹਾ ਹੈ।
ਉਹ ਹਾਂ, ਮੇਰੀ ਸਿਸਟਰ ਇਨ ਲੋ ਆਏ ਦੇ ਨੇ ਨਾ ਤੇ ਉਹ ਅੰਦਰ ਮੈਨੂੰ ਮਿਲਣ ਆਏ ਸੀ। ਤੇ ਤਾਂ ਕਰਕੇ ਪੁੱਛ ਰਹੇ ਸੀ ਕਹਿੰਦੇ, ਕਿਦੇ ਨਾਲ ਗੱਲ ਕਰ ਰਹੇ ਹੋ? ਹੋਰ ਸੁਣਾਓ? ਹਾਂ-ਹਾਂ ਸਭ ਵਧੀਆ ਏ ਅੱਜ ਕੀ ਬਣਾਇਆ ਫੇਰ ਡਿਨਰ ਵਿੱਚ?
ਅੱਜ, ਉਹ ਨਾ ਮੇਰੇ ਬ੍ਰਦਰ ਦਾ ਬਰਡੇ ਸੀ ਕਜ਼ਨ ਬ੍ਰਦਰ ਦਾ। ਤੇ, ਉਹ ਬਾਹਰੋਂ ਹੀ ਮੰਗਵਾ ਲਿਆ ਸੀ ਕੁਛ।
ਅੱਛਾ, ਤੇ ਫੇਰ ਤੁਸੀਂ ਫਾਸਟ ਫੂਡ ਖਾਨਦੇ ਹੋ, ਜਾਂ ਕੁਛ ਹੈਲਥੀ ਸਮਾਨ ਮੰਗਾਂਦੇ ਹੋ?
ਹਾਂ ਕਦੀ-ਕਦੀ ਹੈਲਥੀ ਵੀ, ਕਦੀ ਫਾਸਟ ਫੂਡ ਵੀ।
ਅੱਛਾ ਵੈਸੇ ਫਾਸਟ ਫੂਡ ਨੂੰ ਅਵੋਇਡ ਹੀ ਕਰਨਾ ਚਾਹੀਦਾ ਹੈਨਾ? ਸਹੀ ਨੀ ਹੁੰਦਾ ਓ।
ਚਾਹੀਦਾ, ਬਟ ਓਕੇਜਨ ਹੋਏ ਕੋਈ ਤੇ ਫੇਰ ਤੇ ਆਂਦਾ ਹੀ ਹੈ।
ਹਾਂ, ਫੇਰ ਤੇ ਕਦੀ- ਕਦੇ ਦਾ ਤੇ ਚੱਲਦਾ ਹੀ ਡੇਲੀ ਤੇ ਨਹੀਂ ਖਾਂਦੇ।
ਨਹੀਂ-ਨ ਹੀਂ ਡੇਲੀ ਤੇ ਨਹੀਂ।
ਅੱਛਾ-ਅੱਛਾ ਹੋਰ, ਸੈਰ-ਸੁਰ ਕਰਨ ਜਾਣਦੇ ਹੋ ਫੇਰ ਖਾ- ਪੀ ਕੇ?
ਹਾਂਜੀ-ਹਾਂਜੀ, ਕਦੀ -ਕਦੀ।
ਨਹੀਂ, ਕਹਿੰਦੇ ਨੇ ਨਾ ਸੈਰ ਤੇ ਬਹੁਤ ਜ਼ਰੂਰੀ ਹੁੰਦੀ ਹੈ, ਕਰਨੀ ਚਾਹੀਦੀ ਹੈ।
ਹਾਂਜੀ, ਬਸ ਦਿਨੇ ਤੇ ਜਾਇਆ ਨੀ ਜਾਂਦਾ, ਫੇਰ ਰਾਤੀ ਕਦੀ ਕਧਾਰ ਹੋਇਦਾ।
ਹਾਂ, ਨਹੀਂ-ਨਹੀਂ ਅੱਛੀ ਗੱਲ ਹੈ ਕਰਨੀ ਚਾਹੀਦੀ, ਸੈਰ ਬਹੁਤ ਜ਼ਰੂਰੀ, ਸਿਹਤ ਦੇ ਲਈਏ।
ਹਮ।
ਹੋਰ, ਤੁਸੀਂ ਮੈਂ ਸੁਣਿਆ ਤੁਸੀਂ ਚੀਜ਼ ਮੈਗੀ, ਬੜੀ ਅੱਛੀ ਬਣਾਉਦੇ ਹੋ?
ਹਾਂਜੀ, ਮੈਂ ਬਣਾਉਂਦੀ ਹਾਂ ਅੱਛੀ ਦਾ ਤੇ ਪਤਾ ਨੀ, ਪਰ ਵੈਸੇ ਬਣਾਉਂਦੀ ਹਾਂ।
ਅੱਛਾ, ਤੇ ਮੈਨੂੰ ਵੀ ਦੱਸੋ ਤੁਸੀਂ ਕੀ ਯੂਜ ਕਰਦੇ ਹੋ, ਕਿਵੇਂ ਮਤਲਬ ਬਣਾਉਂਦੇ ਹੋ, ਮੈਂ ਕਿਹਾ ਚੱਲ ਰੈਸਪੀ ਪੁੱਛਾਂ? ਫੇਰ, ਛੁੱਟੀਆਂ ਨੇ ਬੱਚਿਆਂ ਨੂੰ ਮੈਂ ਵੀ ਬਣਾ ਕੇ
ਹਮ-ਹਮ, ਹਾਂ ਕਾਫੀ ਵਧੀਆ ਹੁੰਦੀ ਹੈ ਵੈਸੇ ਤੇ
ਅੱਛਾ, ਤੇ ਕਿਵੇਂ ਬਣਾਉਦੇ ਹੋ ਤੁਸੀ?
ਦੇਖੋ ਹਾਂ, ਉਹ ਤੇ ਨਾ ਮੈਗੀ ਤੇ ਡਿਪੈਂਡ ਕਰਦਾ, ਕਿੰਨੇ ਪੈਕੇਟ ਬਣਾਉਣੇ ਆ, ਜਿਵੇਂ ਦੋ ਪੈਕੇਟ ਹੋ ਗਏ ਮੈਗੀ ਦੇ
ਹਾਂਜੀ।
ਹਾਂ ਤੇ ਨਾ ਚੀਜ਼ ਕੋਰਨ ਹੁੰਦੇ ਹੈ, ਆਉਂਦੇ ਹੈ ਪੈਕਿਟ।
ਚੀਜ਼ ਕੋਰਨ, ਜਿਹਨੂੰ ਪਫ ਕੋਰਨ ਕੈਂਦੇ ਨੇ?
ਹਾਂ ਉਹੀ ਪੱਫਕੋਨ, ਚੀਜ਼ ਬੋਲਸ ਵੀ ਹੁੰਦੀ ਹੈ, ਪੱਫਕੋਰਨ ਵੀ।
ਤੇ ਤੁਸੀਂ ਉਹ ਪਾਉਦੇ ਹੋ, ਫੇਰ ਉਹ ਸਮੈਲ ਤੇ ਨਹੀਂ ਆਉਂਦੀ, ਜਿਵੇਂ ਪੈਕੇਟ ਬੰਦ ਹੁੰਦੇ ਨੇ ਬੜੇ- ਦਿੰਦੇ ਹੁੰਦੇ ਨੇ।
ਨਹੀਂ-ਨਹੀਂ, ਉਹ ਤੇ ਫਿਰ ਚੀਜ਼ ਵਾਂਗੂ ਸਮੈਲ ਆਉਂਦੀ ਉਹਦੀ। ਬਾਕੀ ਤਾਂ ਐਸਾ ਕੁਛ ਨਹੀਂ ਹੈ, ਅੱਛੀ ਆਉਂਦੀ ਹੈ।
ਅੱਛਾ, ਤੇ ਮਤਲਬ ਚੀਜ਼ ਦਾ ਟੇਸਟ ਆਉਂਦਾ, ਜਿਵੇਂ ਚੀਜ਼ੀ ਹੁੰਦੀ ਹੈ। ਕਰੀਮੀ-ਕਰੀਮੀ ਜੋ ਟੇਸਟ ਲੱਗਦਾ? ਅੱਛਾ।
ਹਮ।
ਅੱਛਾ, ਫਿਰ ਉਸ ਤੋਂ ਬਾਅਦ?
ਉਹ ਪਾਦੋ, ਫੇਰ ਨਾ ਉਹ ਪਾਣੀ 'ਚ ਬੋਇਲ ਕਰੋ, ਇੱਕ ਬੋਇਲ ਆਉਣ ਦੋ, ਉਹ ਜਦੋਂ ਪੂਰੇ ਮੈਲਟ ਹੋ ਜਾਣਗੇ ਨਾ ਫਿਰ ਉਹਦੇ ਅੰਦਰ ਮਸਾਲਾ ਪਾਉਣਾ ਹੁੰਦਾ, ਮੈਗੀ ਦਾ ਮਸਾਲਾ, ਔਰ ਕੁਛ ਐਕਸਟਰਾ ਮਸਾਲੇ ਜੋ ਡੇਲੀ ਰੂਟੀਨ'ਚ - ਯੂਜ਼ ਕਰਦੇ ਨੇ। ਬਟ, ਅਗਰ ਐਵੇਂ ਹੀ ਪਾਵਾਂਗੇ ਪਾਣੀ'ਚ- ਫੇਰ ਤੇ, ਉਹਦੇ ਅੰਦਰ ਲੰਪਸ ਪੈ ਜਾਏਗੀ ਮਸਾਲਿਆਂ ਦੇ, ਫਿਰ ਅੱਛਾ ਟੇਸਟ ਨੀ ਆਏਗਾ। ਇਸ ਲਈ, ਹਾਂ, ਥੋੜਾ ਪਾਣੀ ਲਓ, ਉਹਦੇ ਅੰਦਰ ਸਾਰੇ ਮਸਾਲੇ ਪਾਓ ਫਿਰ, ਫਿਰ ਮਿਕ੍ਸ ਕਰਕੇ ਸਲਰੀ ਜੀ ਬਣ ਜਾਂਦੀ ਹੈ। ਫਿਰ ਪਾਓ ਉਹਨੂੰ, ਹਾਂ।
ਫਿਰ ਹਾਂ, ਫਿਰ ਬੋਇਲ ਆ ਚੀ, ਫਿਰ ਉਹਦੇ ਅੰਦਰ ਮੈਗੀ ਪਾ ਦੋ।
ਅੱਛਾ- ਅੱਛਾ। ਬੋਆਇਲ ਆਉਣ ਤੋਂ ਬਾਅਦ ਪਾਉਣੀ ਮੈਗੀ, ਤੇ ਬੋਇਲ ਪਾਣੀ ਨੂੰ ਦਆਉਣਾ ਹੈ, ਜੋ ਤੁਸੀਂ ਚੀਜ਼ ਬੋਲ
ਹਾਂ, ਉਹੀ ਪਾਣੀ 'ਚ ਜੋ ਹੈ, ਚੀਜ਼ ਬੋਲਸ।
ਅੱਛਾ- ਅੱਛਾ, ਅੱਛਾ- ਅੱਛਾ, ਪਹਿਲੇ ਮਸਾਲਾ ਸੀ ਪਾਉਣਾ, ਹਨਾ
ਹਾਂ, ਫੇਰ ਬੋਇਲ ਆ ਜੇ, ਉਹ ਦਾ ਕਲਰ ਥੋੜਾ ਚੇਂਜ ਹੋਏਗਾ ਮਸਾਲਾ ਪਾਉਣ ਤੋਂ ਬਾਅਦ, ਪਤਾ ਲੱਗ ਜਾਏਗਾ। ਹਾਂ, ਫਿਰ ਮੈਗੀ ਐਡ ਕਰਦੋ।
ਅੱਛਾ।
ਹਮ ਫੇਰਰ ਐਕਸਟਰਾ ਚੀਜ਼, ਸਲਾਈਸ ਵਗੈਰਾ ਵੀ ਐਡ ਕਰਦੋ, ਫਰ ਜ਼ਿਆਦਾ ਟੇਸਟ।
ਅੱਛਾ, ਤੁਸੀਂ ਪਾਦੇ ਉੱਤੇ।
ਹਾਂਜੀ ਕਦੀ -ਕਦੀ।
ਅ ਮੂਲ ਦੀ ਯੂਜ ਕਰਦੇ ਹੋ ਕਿ ਮੋ ਜ਼ਰੇਲਾ ਚੀਜ਼ ਯੂਜ ਕਰਦੇ ਹੋ?
ਨਹੀਂ -ਨਹੀਂ, ਅਮੂਲ ਦੀ ਚੀਜ਼। ਸਲਾਈਸ ਚੀਜ਼, ਸਲਾਈਸ। ਜ਼ਿਆਦਾ ਅੱਛਾ ਟੇਸਟ ਆਏਗਾ।
ਅੱਛਾ।
ਹਮ।
ਚਲੋ ਕੋਈ ਨੀ, ਮੈਂ ਨਾ ਟਰਾਈ ਕਰਾਂਗੀ, ਤਾਂ ਬਣਾਵਾਂਗੀ। ਫੇਰ ਤੁਹਾਨੂੰ ਦੱਸਾਂਗੀ। ਕਿਵੇਂ ਬਨੀ? ਬੱਚਨ ਪਸੰਦਆਏ ਨੀ? ਆਏ ਹਾਂਜੀ ਹੋਰ। ਤੁਸੀਂ ਆਏ ਨੀ? ਬੜੇ ਦਿਨ ਹੋ ਗਏ। ਤੁਸੀਂ ਆ ਰਹੇ ਸੀ। ਤੁਸੀਂ ਮੈਨੂੰ ਕਿਹਾ ਸੀ, ਮੈਂ ਤੁਹਾਨੂੰ ਮਿਲਣ ਆਵਾਂਗੀ।
ਹਾਂ, ਮੈਂ ਥੋੜ੍ਹੀ ਬਿਜ਼ੀ ਸੀ, ਫਿਰ। ਪਤਾ ਲੱਗਿਆ, ਤੁਸੀਂ ਵੀ ਗਏ ਦਿ ਹੋ। ਇਸ ਲਈ ਮੈਂ ਆਈ ਨੀ। ਹੁਣ ਤੁਸੀਂ ਆਏਓ, ਆਵਾਂਗੀ ਹੁਣ।
ਹਾਂ -ਹਾਂ, ਜ਼ਰੂਰ। ਤੇ ਮੈਂ ਨਾ ਪੁੱਛ ਰਹੀ ਸੀ ਤੇ। ਤੁਹਾਡੇ ਇੱਧਰ ਦਾ ਵੈਦਰ ਮਤਲਬ ਕੀ? ਹੋ ਜਾ ਗਰਮੀ ਹੈ, ਬਰਸਾਤ ਵਗੈਰਾ ਆ ਰਹੀ ਹੈ।
ਇੱਧਰ ਦੁਪਹਿਰੇ ਤਾਂ ਗਰਮੀ ਹੁੰਦੀ ਹੈ। ਬਾਕੀ ਕਦੇ -ਕਦਾਰ ਬਾਰਿਸ਼ ਵੀ ਆਉਂਦੀ। ਵਿੱਚੋਂ ਕੁਛ ਦਿਨ ਬਾਰਿਸ਼ ਆਉਂਦੀ ਰਹੀ ਸੀ।
ਅੱਛਾ, ਇੱਥੇਤਾ ਬਹੁਤ ਗਰਮੀ ਹੋਏ ਦੀ ਬਹੁਤ ਜ਼ਿਆਦਾ।
ਏਧਰ ਸ਼ਾਮੀ ਤੇ ਬਾਰਿਸ਼ ਆਉਂਦੀ ਏ।
ਮੈਂ ਨਾ ਅੱਛਾ ਮੈਂ ਨਾ ਕਿਹਾ, ਚਲੋ ਬੱਚਿਆਂ ਦੀ ਦੋ ਤਿੰਨ ਦਿਨ ਦੀ ਛੁੱਟੀਆਂ ਹੋਰ ਨੇ, ਤੇ ਮੈਂ ਕਿਹਾ ਚਲ ਮੇਰੀ। ਆਉਂਦੇ ਆ, ਉਹਨਾਂ ਨੂੰ ਬੜੇ ਦਿਨ ਹੋ ਗਏ। ਮੀਨ ਮਿਲੇ ਵੀ ਨੀ ਤਾਂ ਮੈਂ ਪੁੱਛਿਆ ਸੀ, ਵੀਈ ਗਰਮੀ ਹੈ ਨੀ ਹੈ ਉੱਥੇ।
ਨਹੀਂ, ਐਨੀ ਨੀ ਆ। ਜਾਓ ਤੁਸੀਂ।
ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ, ਬੱਚੇ ਗਰਮੀ ਚ ਘੱਟ ਹੀ ਰਹਿੰਦੇ ਨੇ। ਫਿਰ ਬਾਹਰ ਕਿੱਥੇ ਜਾਓ? ਨਵੇਂ ਕੱਪੜੇ ਪਾਏ ਹੁੰਦੇ ਨੇ, ਗਰਮੀ ਜ਼ਿਆਦਾ ਹੀ ਲੱਗਦੀ ਫੇਰ।
ਹਾਂਜੀ।
ਹਾਂ ਇਸ ਕਰਕੇ ਮੈਂ ਕਿਹਾ, ਚੱਲ ਭੈਣ ਜੀ, ਬੜੇ ਦਿਨ ਦੀ ਬੁਲਾ ਰਹੇ ਨੇ। ਮੈਂ ਹੋ ਹੀ ਆਵਾਂ ਅੱਜ। ਚੱਕਰ ਲਗਾਾਈ ਆ ਵਾ।
ਹਾਂਜੀ -ਹਾਂਜੀ, ਜ਼ਰੂਰ।
ਹਾਂ- ਹਾਂ, ਮੈਂ ਆਵਾਂਗੀ ਕੋਈ ਨੀ, ਜਰੂਰ ਆਵਾਂਗੀ। ਚਲੋ ਫੇਿਰ ਠੀਕ ਹੈ। ਸਤਿ ਸ਼੍ਰੀ ਅਕਾਲ।
ਠੀਕ ਹੈ‌। ਸਤਿ ਸ਼੍ਰੀ ਅਕਾਲ।